ਹੈਲੋ, ਹਾਂਜੀ ਸ ਸੀ਼ ਕਾਲ ਜੀ ਹਾਂਜੀ ਹਾਂਜੀ, ਵਧੀਆ ਜੀ, ਤੁਸੀਂ ਸੁਨਾਓ ਜੀ
ਵਹਲੇ ਹੋ ਗੇ
ਹਾਂਜੀ ਹਾਂਜੀ, ਬਸ ਚਾਹ ਪੀਨ ਲੱਗੇ ਸੀ ਜੀ
ਅੱਛਾ ਜੀ, ਹੋਰ ਗਰਮੀਆਂ ਦੀ ਛੁੱਟੀਆਂ ਏ ਤੇ ਬੱਚੇ ਕਿੱਥੇ ਗਏ ਨੇ?
ਬਸ ਜੀ ਪੇਕੇ ਗਏ ਸੀ, ਪੇਕੇਓਂ ਹੋ ਕੇ ਆਏ ਆ ਲੁਧਿਆਣੇ ਗਏ ਸੀ, ਪੇਕੇ ਲੁਧਿਆਣੇ ਆ ਨਾ ਲੁਧਿਆਣੇ ਘੁੰਮ ਕੇ ਆਏ ਆ ਜੀ, ਹਾਂਜੀ
ਕੀ ਕੀ ਵੇਖਿਆ ਤੁਸੀਂ ਉਥੇ?
ਬਸ ਜੀ ਉੱਥੇ ਘੁੰਮਣ ਗਏ ਸੀ ਆਪਾਂ, ਅਹ ਮੱਥਾ ਵੀ ਟੇਕ ਕੇ ਆਏ ਸੀ ਬਾਬਾ ਦੀਪ ਸਿੰਘ ਗੁਰਦੁਆਰੇ ਗਏ ਸੀ ਉੱਥੇ ਮੱਥਾ ਟੇਕ ਕੇ ਆਏ ਸੀ, ਨੀ ਅੰਬਰਸਰ ਨੀ ਗਏ ਸੀ ਗਰਮੀ ਬਹੁਤ ਤੇ ਨਾ ਨਿਆਣੇ ਨਾਲੇ ਛੋਟੇ ਨੇ, ਤਾਂ ਕਰਕੇ ਅਭਰਸਰ ਨੀ ਗੇ ਸੀ ਨਾਲੇ ਰਸ਼ ਵੀ ਬਹੁਤੇ ਏ ਗਰਮੀਆਂ ਛੁੱਟੀਆਂ ਕਰਕੇ ਨਾ, ਰਸ਼ ਬਹੁਤ ਹੋਇਆ ਪਏ ਆ ਟਰੇਨਾਂ ਚ
ਉਹ ਬੱਚੇ ਵੀ ਬਿਮਾਰ ਹੋ ਜਾਂਦੇ ਨੇ ਫਿਰ, ਰਸ਼ ਚ ਤਾ
ਹੋਰ ਜੀ ਤੁਸੀਂ ਦੱਸ
ਕੀ ਕੀ ਵੇਖਿਆ ਤੁਸੀਂ ਉੱਥੇ
ਉੱਥੇ ਤੇ ਕੱਪੜੇ ਬਹੁਤ ਸਸਤੇ ਨੇ, ਲੁਧਿਆਨੇ ਮੈਂ ਕਵਾਂ ਏਨੇ ਸਸਤੇ ਨੇ, ਪੁੱਛੋ ਈ ਨਾ ਹੋਲਸੇਲ ਅਗਰ ਸੇਲ ਕਰਨਾ ਹੋਏ, ਤੋ ਉੱਧਰੋਂ ਵੇਚਨ ਵਾਸਤੇ ਲੈ ਕੇ ਆ ਸਕਦੇ ੳ ਤੁਸੀਂ ਉੱਥੇ ਏਸੀ ਮਾਰਕੀਟ ਹੈਗੀ ਏ, ਲੁਧਿਆਨੇ, ਹਾਂਜੀ ਉਧਰੋਂ ਲੈ ਸਕਦੇ ਹੋ? ਤੁਸੀਂ। ਸਸਤੇ ਦਾਮਾਂ ਤੇ ਮਿਲ ਜਾਂਦੇ ਨੇ, ਹਾਂਜੀ, ਉੱਥੇ। ਗੁਡ ਮੰਡੀ ਹੈਗੀ ਏ ਜੀ ਮਸ਼ਹੂਰ ਹੈਗੀ ਹੇ, ਗੋਰ ਮੰਡੀ ਹੈਗੀ ਏ, ਕਰੀਮਪੂਰਾ ਹੈਗਾ ਹੈ। ਏਸੀ ਮਾਰਕੀਟ ਹੈਗੀ, ਵੈਸੇ ਤੇ ਸਸਤੇ ਰੇਟ ਚ ਨਾ ਏਸੀ ਮਾਰਕੀਟ ਚ ਮਿਲਦਾ ਐ ਸਮਾਨ ਤੁਹਾਨੂੰ। ਗੋਡ ਮੰਡੀ ਤੋਹਾਨੂੰ ਅਹ ਮੁਨਿਆਰੀ ਦਾ ਸਮਾਨ ਮਿਲ ਜੇ ਗਾ ਜੀ। ਏਸੀ ਮਾਰਕੀਟ ਤੁਹਾਨੂੰ, ਹਾਂਜੀ। ਹਾਂਜੀ ਹਾਂਜੀ, ਬਹੁਤ ਸਸਤਾ ਜੀ ਜਿਵੇਂ ਤੁਹਾਨੂੰ ਬਜ਼ਾਰ। ਸੌ ਰੁਪਏ ਦੀ ਕੋਈ ਚੀਜ਼ ਮਿਲਦੀ ਵੀ ਹੈ ਨਾ ਉੱਥੇ ਲਾ ਲਓ ਤੁਹਾਨੂੰ ਸੱਠ ਜਾਂ ਸੱਤਰ ਰੁਪਏ ਦੀ ਆਸ ਪਾਸ ਪਏਗੀ ਜੀ।
ਅੱਛਾ।
ਉੱਥੇ ਨਾਲੇ ਸੂਟ ਵੀ ਏ ਸੀ ਮਾਰਕੀਟ ਹੈਗਾ ਅਹ ਅੱਸੀ ਰੁਪਏ ਤੋਂ ਸਟਾਰਟ ਨੇ ਸੂਟ। ਦੀ ਸੌ। ਦੋ ਅੱਸੀ ਤੋਂ ਸਟਾਰਟਿੰਗ ਹੈਗੀ ਹੈ ਜੀ ਸ਼ੁਰੂਆਤ ਹੋਈ ਪਈ ਹੈ। ਹਾਂਜੀ ਹਾਂਜੀ ਸ਼ੁਰੂਆਤੀ ਰੇਟ ਹੈਗਾ ਜਿਵੇਂ ਮਿਲਾਵਟ ਵਾਲੇ ਸੂਟ ਨਹੀ ਆਉਂਦੇ‌। ਉਹ ਕੋਟਨ ਵੀ ਨਹੀਂ ਹੁੰਦੇ ਦੂਜੀ ਹੁੰਦੇ ਨੇ ਮਿਕਸ ਵਾਲਾ ਕੱਪੜਾ ਹੁੰਦਾ ਉਹ । ਕੱਪੜਾ ਹੁੰਦਾ ਜੀ ਅੱਸੀ ਰੁਪਏ ਦਾ ਸੂਟ ਪੂਰਾ ਹੁੰਦਾ ਹੈ। ਉਹ ਹੋਲਸੇਲ ਤੇ ਦਿੰਦੇ ਨੇ ਹਾਂਜੀ ਵਧੀਆ। ਵਧੀਆ ਵੀ ਹੁੰਦੇ ਨੇ ਜਿਆਦਾ ਕੱਪੜਿਆਂ ਵਾਸਤੇ ਤਾਂ। ਤੇ ਮਸ਼ਹੂਰ ਹੀ ਹੈਗਾ ਉਹੀ ਲੁਧਿਆਣਾ ਮਸ਼ਹੂਰ ਹੈ ਅੰਮ੍ਰਿਤਸਰ ਮਸ਼ਹੂਰ ਹੈ ਤੁਹਾਡਾ। ਪੰਜਾਬੀ ਸੂਟ ਲੈਣੇ ਹੋਏ ਤੇ ਅੰਮ੍ਰਿਤਸਰ ਲੰਘ ਜਾਓ। ਅਗਰ ਅਹ ਮਤਲਬ ਉਸ ਤੋਂ ਡਾਊਨ ਥੱਲੇ ਲੈਣੇ ਨੇ ਤੇ ਫੇਰ ਤੁਸੀਂ ਲੁਧਿਆਣੇ ਤੋਂ ਵੀ ਲੈ ਸਕਦੇ ਹੋ। ਲੁਧਿਆਣੇ ਏ ਹੁੰਦਾ ਨਾ ਕਿ । ਕਾਪੀ ਮਾਲ ਮਿਲ ਜਾਂਦਾ ਹੈ ਜਿਵੇਂ ਇੱਕ ਦੀ ਸੇਮ ਟੂ ਸੇਮ ਕਾਪੀ ਮਿਲ ਜਾਂਦੀ ਹੈ ਜੀ। ਹਾਂਜੀ ਹੋਰ ਜੀ ਤੁਸੀਂ ਸੁਣਾਓ ਜੀ ਹਾਂਜੀ। ਹਾਂਜੀ ਹਾਂਜੀ ਤੁਸੀਂ ਤੇ ਟਰਾਂਸਪੋਰਟ ਕਰਾਲੋ ਗੱਡੀਆਂ ਤੇ ਵੀ ਆ ਜਾਂਦਾ ਉਹ ਤਾਂ। ਨਹੀਂ ਤੇ ਬੱਸੋ ਬੱਸ ਵੀ ਕਿਸੇ ਨੂੰ ਬੱਸ ਡਰਾਈਵਰ ਨੂੰ ਪੈਸੇ ਦੇ ਸਕਦੇ ਹੋ ਤੁਸੀਂ। ਬੱਸ ਤੇ ਲੋੜ ਘੱਟ ਦੋ ਸੌ ਰੁਪਏ ਲੈਂਦਾ ਹੈ ਬੱਸ ਵਾਲਾ। ਉਹ ਤੁਹਾਡੇ ਉੱਥੇ ਤੱਕ ਨਾ ਲਾ ਦੇਗਾ ਬੱਸ ਸਟੈਂਡ ਤੱਕ ਨਾ ਜੀ।
ਏਦਾਂ ਹੈ ਜਿਹੜਾ ਅਸੀਂ ਸਮਾਨ ਮੰਗਵਾਂਗੇ ਨਾ ਫੇਰ ਉਹਦੀ ਫਿਰ ਸ਼ਿਪਿੰਗ ਪੈ ਜਾਂਦੀ ਜ਼ਿਆਦਾ।
ਹਾਂਜੀ ਉਹ ਤੇ। ਪੈਂਦਾ ਹੀ ਹੈ ਤੁਹਾਨੂੰ ਪਰ ਆ ਬੱਸ ਵਾਲੇ ਨਾਲ ਗੱਲ ਕਰਲੋ ਨਾ ਜੀ ਹਾਂਜੀ।
ਏਦਾਂ ਫਿਰ ਬੱਚਤ ਘੱਟ ਹੁੰਦੀ ਹੈਗੀ ਹੈ। ਆਪ ਖੁਦ ਲੈ ਕੇ ਆਓ। ਤੇ ਫੇਰ ਉਹ ਬੱਚਤ ਜਿਹੜੀ ਮਤਲਬ ਹੋ ਜਾਂਦੀ ਹੈ ਅਜਸਟ।
ਹਾਂਜੀ ਹਾਂਜੀ ਨਹੀਂ ਵੈਸੇ ਨਾ ਤੁਸੀਂ ਬੱਸ ਵਾਲੇ ਨਾਲ ਗੱਲ ਕਰਲਓਗੇ ਨਾ। ਉਹ ਵੀ ਠੀਕ ਹੈਗਾ ਜੀ ਉਹ ਸੌ। ਲੈਣਗੇ ਖਰਚਾ ਪਾਣੀ ਲਿਆਂਦੇ ਨੇ ਉਹਨਾਂ ਨੇ ਕਿਹੜਾ ਚੱਕ ਕੇ ਲਿਆਣਾ ਆਪਣੇ ਮੋਢੇ ਲਾ। ਲੱਦ ਕੇ ਉਹਨਾਂ ਨੇ ਗੱਡੀ ਉੱਤੇ ਲੱਦ ਕੇ ਲਿਆਣਾ ਚੱਕ ਕੇ।
ਔਰ ਅੰਬਾਲਾ ਅੰਬਾਲਾ ਤੋਂ ਅਸੀਂ ਲੈ ਕੇ ਆਉਦੇ ਹਾਂ।
ਜੀ ਆਪਾਂ ਤਾਂ ਲੁਧਿਆਣੇ ਤੋਂ ਹੀ ਜ਼ਿਆਦਾ ਹੁੰਦਾ ਹੈ। ਕਿ ਜਿਆਦਾ ਕੱਪੜੇ ਲਈ ਦੇ ਹੁੰਦੇ ਲੁਧਿਆਣੇ ਤੋਂ ਹੀ ਲਈ‌।
ਜਿਆਦਾ ਤਰ ਅੰਬਾਲਾ ਮਤਲਬ ਲੁਧਿਆਣਾ ਹੀ ਹੈ ਮਤਲਬ।
ਹਾਂਜੀ ਜ਼ਿਆਦਾ ਮਸ਼ਹੂਰ ਹੈਗਾ ਜੀ ਲੁਧਿਆਣਾ। ਹਾਂਜੀ ਹਾਂਜੀ ਅੰਮ੍ਰਿਤਸਰ ਵੀ ਹੈ ਕਹਿ ਤੇ ਰਹੀ ਹਾਂ। ਇਹ ਅੰਮ੍ਰਿਤਸਰ ਵੀ ਹੈਗਾ ਬਹੁਤ ਜ਼ਿਆਦਾ ਮਤਲਬ ਕਾਪੀ ਲਾ ਲਓ ਲੁਧਿਆਣਾ ਹੈਗਾ ਅੰਮ੍ਰਤਸਰ ਤੇ ਪ੍ਰੋਪਰ। ਮਤਲਬ ਪੂਰਾ ਹੀ ਹੈਗਾ ਅੰਬਰਸਰ ਤਾਂ।
ਤੁਸੀਂ ਫਿਰ ਰੈਡੀਮੇਟ ਲੈਂਦੇ ਹੋ ਜਾਂ।
ਨਹੀਂ ਜੀ ਦੋਵੇਂ ਪਾ ਲਈ ਦੇ ਹੁੰਦੇ ਹੈ।ਕੱਪੜਾ ਵੀ ਲੈ ਕੇ ਸਵਾ ਲਈ ਦਾ ਹੈ। ਅੱਜ ਕੱਲ ਸਵਾਈਆਂ ਵੇਖ ਲੋ ਕਿੰਨੀ ਮਹਿੰਗੀਆਂ ਹੋਈਆਂ ਪਈਆਂ ।
ਸਵਾਈ ਜ਼ਿਆਦਾ ਹੈਗੀ ਨਾ ਜਿੰਨਾ ਕੱਪੜਾ ਨੀ ਓਨੇ ਓਨੇ ਦੀ ਫਿਰ ਸਵਾਈ ਪੈ ਜਾਂਦੀ ਹੈਗੀ ਉਹ।
ਤੁਹਾਡੇ ਕੀ ਰੇਟ ਚੱਲਦਾ ਹੈ ਕੀ ਹੈਗਾ ਕਿੰਨੇ ਦਾ ਸੀਂਦੇ ਨੇ ਤੁਹਾਡੇ ਪਾਸੇ।
ਕੱਪੜੇ ਸਾਢੇ ਤਿੰਨ ਸੌ ਰੁਪਏ ਸਿਲਾਈ ਹੈਗੀ ਜੀ।
ਅੱਛਾ ਜੀ ਇੰਨਾ ਮਹਿੰਗਾ ਹੈ। ਹਾਂਜੀ ਤਾਂਹੀ ਕਹਿੰਦੇ ਨਾ ਅੱਜ ਕੱਲ ਆਪ ਹੀ ਸੀ ਲੋਓ ਖਰਾ ਹੈਗਾ। ਅਸੀਂ ਤਾਂ ਛੋਟਾ ਮੋਟਾ ਆਪ ਹੀ ਸੀ ਲਈਦਾ ਘਰੇ ਸੀ। ਲੀ ਦਾ ਕੁੜਤੀਆਂ ਹੋ ਗਈਆਂ ਹਾਂਜੀ ਹਾਂਜੀ ਪਜਾਮਾ ਕੁੜਤੀਆਂ ਹੋ ਗਈਆਂ। ਸਲਵਾਰ ਸੂਆਣੀ ਹੁੰਦੀ ਹੈ ਬਾਹਰੋਂ ਸੂਆਲੀ ਦੀ ਪੰਜਾਹ ਰੁਪਏ ਕੁੜੀਆਂ ਚਿੜੀਆਂ ਨੂੰ ਦੇ ਕੇ।
ਫਿਰ ਤੇ ਵਾਰਾ ਖਾ ਜਾਂਦਾ ਹੈਗਾ। ਓਰ ਵੈਸੇ ਨੀ ਵਾਰਾ ਖਾਂਦਾ ਹੈਗਾ।
ਜਮਾਈ ਨੀ ਇੰਨਾ ਮੈਂ
ਸਾਢੇ ਤਿੰਨ ਸੌ ਦਾ ਸੂਟ ਹੋਵੇ ਸਾਢੇ ਤਿੰਨ ਸੌ ਰੁਪਏ ਦੀ ਸਵਾਈ ਤੇ ਦੋ ਤੇ ਫਿਰ।
ਸਿੱਧਾ ਦੁੱਗਣਾ ਪੈਂਦਾ ਹੈ।
ਹਾਂਜੀ,
ਕੱਲ ਮਹਿੰਗਾਈ ਵੈਸੇ ਆ ਸਮਾਨ ਸੁਣਦੀ ਵੀ ਪੁੱਛੋ ਈ ਨਾ ਬਸ,
ਨ ਰੈਡੀਮੇਡ ਰੇਡੀਮੇਡ ਲੇ ਆਉ ਉਹਦਾ, ਹਾਂ ਰੈਡੀਮੇਡ ਲ ਫਿਰ ਕੱਪੜੇ ਦਾ ਪਤਾ ਨੀ ਲੱਗਦਾ ਹੈਗਾ, ਵੀ ਕਿਸ ਤਰ੍ਹਾਂ ਦਾ ਹੈਗਾ
ਹਾਂਜੀ-ਹਾਂਜੀ ਸਹੀ ਗੱਲ ਜੀ,
ਅੱਛਾ ਕੱਪੜਾ ਲੈ ਕੇ ਬਣਾਵਾਂਗੇ, ਅਸੀ ਤੇ ਫੇਰ ਉਹਦਾ ਅਲੱਗ ਹੀ ਮਤਲਬ ਪਤਾ ਲੱਗਦਾ ਵੀ ਹਾਂ ਇਹ ਕੱਪੜਾ,
ਹਾਂਜੀ ਸੁਆਇਆ ਤੇ ਨਾਲੇ ਫੇਰ ਟੋਟਾ ਵੀ ਬਚ ਜਾਂਦਾ, ਨਿਆਣਿਆਂ ਦੇ ਕੱਪੜੇ ਸੀਲੋ ਬਚ ਪਚ ਜਾਂਦੇ ਨੇ ਜਾਂ ਘਰ ਦੇ ਪੂਣੇ-ਪੂਣੇ ਬਣਾਲੋ ਉਹਦੇ ਚ ਵੀ ਫਾਇਦਾ ਹੋ ਜਾਂਦਾ ਆਪਣੇ ਨੂੰ
ਹੂੰ,
ਚੀਜ਼ਾਂ ਬਣ ਜਾਂਦੀਆਂ, ਆਪਣੇ ਕੱਪੜਾ ਲੈ ਕੇ ਨਾ ਆਪਣਾ ਸੂਟ ਦਾ ਕੱਪੜਾ ਲੈ ਕੇ ਛ ਫਾਇਦਾ ਹੋ ਜਾਂਦਾ ਜੀ, ਹੋਰ ਸੁਣਾਓ ਜੀ? ਤੁਸੀਂ ਕਿਧਰੋਂ ਲਿਆਂਦੇ ਹੋ ਸੂਟ ਵਗੈਰਾ,
ਅਸੀਂ ਤੇ ਅੰਬਾਲੋ ਲੈਦੇ ਹੈਗੇ ਆ।
ਅੱਛਾ ਜੀ ਮੰਨਿਓ ਲਿਆਂਦੇ, ਹਾਂਜੀ ਅੱਛਾ ਜੀ ਆਪੇ ਸੀ ਲੈਂਦੇ ਔ
ਅਸੀਂ ਆਪੇ ਸੀ ਲੈਂਦੇ, ਹਾਂ ਅਸੀਂ ਸਿਲਵਾਦੇ ਨੀ ਹੈਗੇ। ਆਪ ਹੀ ਘਰ ਬਣਾ ਲੈ ਏ ਆ ਸੂਟ
ਅੱਛਾ ਜੀ, ਫੇਰ ਤਾਂ ਠੀਕ ਹੈ ਹਾਂਜੀ ਸਹੀ ਗੱਲ ਹੈ ਜੀ। ਹ
ਵਿੱਚ ਵੀ ਲੈਂਦੇ ਹਾਂ ਵਿੱਚੋਂ
ਅੱਛਾ ਜੀ, ਵੇਚਦੇ ਨੇ ਠੀਕ ਹੈ ਜੀ ਵਧੀਆ ਜੀ, ਉੱਥੇ ਥੋੜ੍ਹੀ ਬੱਚਤ ਹੋਜੇ, ਅੱਜ-ਕੱਲ ਵੈਸੇ ਹੀ ਗੁਜਾਰਾ ਔਖਾ ਹੈ।
ਹਾਂ ਮੈਨੂੰ ਤੇ ਫੇਰ ਰੈਡੀਮੇਡ ਵੀ ਆ ਜਾਂਦੇ ਨੇ, ਮੈਂ ਕਿਸੇ ਵੇਲੇ ਰੈਡੀਮੇਡ ਵੀ ਲੈ ਲੈਂਦੀ। ਔਰ ਕੁਛ ਲੈਂਦੇ ਅਸੀਂ,
ਨਹੀਂ ਜੀ ਅਸੀਂ ਤਾਂ ਸੀਤੇ ਸਵਾਏ ਘੱਟ ਹੀ ਪਾਈ ਦੇ ਹੁੰਦੇ ਨੇ, ਕਿਉਂਕਿ ਕੱਪੜੇ ਦਾ ਇਹ ਹੁੰਦਾ ਹੈ ਨਾ ਕਿ ਕੱਪੜਾ ਕਦੇ ਚ ਛੋਟਾ ਵੱਧ ਹੋ ਜਾਂਦਾ ਆਪ ਹੀ ਪਾਣੀ ਚ ਕੱਢੋ ਨਾ, ਤੇ ਘੱਟ-ਵੱਧ ਜਾਂਦਾ ਕੱਪੜਾ, ਫਿਟਿੰਗ ਦਾ ਹੋ ਜਾਂਦਾ ਥੋੜਾ ਮਾਪਾ ਗ਼ਲਤ ਹੋ ਜਾਂਦਾ ਨਾ, ਉਹ ਘੱਟ ਜਾਂਦਾ ਮਾਪੇ ਦਾ ਹਿਸਾਬ ਕਿਤਾਬ
ਤ ਲੁਧਿਆਣੇ ਗਰਮੀ ਹੈਗੀ ਸੀ ਉੱਥੇ?
ਹਾਂਜੀ ਬਹੁਤ ਗਰਮੀ ਸੀ ਜੀ, ਮੈਂ ਕਹਿੰਨੀ ਆ ਪੰਤਾਲੀ ਡਿਗਰੀ ਤੇ ਗਰਮੀ ਪਹੁੰਚ ਸੀ ਕਿੰਨੀ ਗਰਮੀ ਹੋਈ ਪਈ ਸੀ, ਉੱਥੇ ਹਾਂਜੀ ਇ ਇਹਨਾਂ ਨੇ ਕੁਝ ਗੱਡੀਆਂ ਕਾਰਾਂ ਵੀ ਬਹੁਤ ਨੇ ਨਾ ਹਰ ਇੱਕ ਬੰਦੇ ਕੋਲ ਆਮ ਬੰਦੇ ਕੋਲ ਗੱਡੀਆਂ ਹੈਗੀਆਂ।
ਪਤਾ ਕੀ ਛੁੱਟੀਆਂ ਨਾ ਫਿਰ ਸਾਰੇ ਲੋਕ ਬੱਚਿਆਂ ਨੂੰ ਲੈ ਕੇ, ਘੁੰਮਣ ਚਲੇ ਜਾਂਦੇ ਨੇ ਵੀ ਇੱਥੇ ਚਲੇ ਜਾਈਏ।
ਸਹੀ ਗੱਲ ਹੈ ਜੀ, ਵੈਸੇ ਤਾਂ ਅੱਜ-ਕੱਲ ਦੇ ਪਹਾੜਾਂ ਤੇ ਰਸ਼ ਜ਼ਿਆਦਾ ਆਵੇ ਦੇਖਲੋ ਸ਼ਮ ਵੇਖਲੋ ਮਨਸੂਰੀ ਦੇਖਲੋ ਇੰਨਾ ਰਸ਼ ਹੋਇਆ।
ਦੇਹਰਾਦੂਨ ਦੇਖਲਓ ਤੁਸੀਂ ਦੇਹਰਾਦੂਨ ਤੇ ਲੋਕ ਜੇਹਰਾਦੂਨ ਲੋਕ, ਪੱਖੇ ਬੰਦ ਕਰਕੇ ਸੋਦੇ ਨੇ ਰਾਤ ਨੂੰ
ਹਾਂਜੀ-ਹਾਂਜੀ,
ਭਰਾ ਹੁੰਦਾ ਨੇ ਉਹ ਕਹਿੰਦੇ ਅਸੀਂ, ਪੱਕਾ ਬੰਦ ਕਰਕੇ ਸੌਦੇ ਆ ਰਾਤ ਨੂੰ ਠੰਢ ਲੱਗਦੀ ਸਾਨੂੰ ਹੂੰ, ਹਾਂ ਹਾਂਜੀ-ਹਾਂਜੀ,
ਹਾਂਜੀ,
ਨਾਦੇ ਰਜੂ ਨੂੰ ਮੈਂ ਕਿਹਾ ਵੇਖਾਂਗੇ।
ਅੱਛਾ ਵੈਸੇ ਵੀ ਕਹਿੰਦੇ ਨਾ ਅਹ ਡਰ ਬਹੁਤ ਹੁੰਦਾ, ਪਹਾੜਾਂ ਪਾਸੇ ਤਾਂ ਵੈਸੇ ਹੀ ਕੀ ਹੈਗਾ ਬਰਸਾਤਾਂ ਹੋ ਰਹੀਆਂ ਨੇ ਨਾ ਹੀ ਜਾਓ, ਚੱਖਰਾ ਹੈਗਾ ਉੱਥੇ ਅੱਜ ਕਲ ਤੇ ਲੋਕ ਜਾਈ। ਜਾਂਦੇ ਨੇ ਘੁੰਮਣ ਚੱਕਰਾਂ ਵਿਚ ਇਹਂ ਨੀ ਦੇਖਦੇ ਕਿ ਸਲੀਪ ਹੋਜੇ ਗੱਡੀ ਕੁਛ ਡਰਦੇ ਨੀ।
ਹਾਂ ਅੱਛਾ ਅਸੀਂ ਤਾਂ ਫਿਰ ਟ੍ਰੇਨ ਤੇ ਜਾਵਾਂਗੇ ਜੀ।
ਹਾਂਜੀ ਹਾਂਜੀ ਹੁਣ ਦੇਖਲੋ ਹੇਮਕੁੰਟ ਸਾਹਿਬ ਦੀ ਯਾਤਰਾ ਚੱਲਦੀ ਵੀ ਹੈ ਨਹੀਂ ਜੀ ਨਹੀਂ। ਤੁਸੀਂ ਹੋ ਆਓ ਜੀ।
ਅੱਛਾ ਜੀ।
ਹੇਮਕੁੰਡ ਸਾਹਿਬ ਦੀ ਯਾਤਰਾ ਚੱਲ ਰਹੀ ਹੈ ਤੇ ਉਹ ਦੇਖਿਆ ਨਿਹੰਗ ਦਾ ਰੌਲਾ ਪਿਆ ਹੋਇਆ ਜੋ ਨਿਹੰਗਾਂ ਨੇ। ਹਾਂਜੀ ਕੱਲ ਪੱਚੀ ਤਰੀਕ ਹੈ ਨਾ। ਕੱਲ ਇਕੱਠ ਕਰਕੇ ਜਾਣਾ ਉਹਨਾ ਨੇ ਇੱਥੇ ਉਹ ਨਿਹੰਗ ਨੂੰ ਮਾਰਿਆ ਸੀ ਨਾ। ਉਹਨਾਂ ਨੇ। ਉਹ ਪ ਪਹਾੜ ਤੇ ਜੋ ਰਹਿੰਦੇ ਨੇ ਉੱਤਰਾਖੰਡ ਵਾਲੇ ਜੋ ਹੈਗੇ ਨੇ ਉਹਨਾਂ ਨੇ ਮਾਰਿਆ ਸੀ ਕੁਛ।
ਅੱਛਾ।
ਨੂੰ ਉਹਨਾਂ ਨੇ ਨਿਹੰਗਾਂ ਨੇ ਪਤਾ ਨੀ ਕਿਰਪਾਨ ਚਲਾ ਦਿੱਤੀ ਹੈ ਤੇ ਉਹਨਾਂ ਨੇ ਅੰਦਰ। ਦ ਕਰਤਾ ਰਿਪੋਰਟ ਕਰਾ ਤੀ ਐਫ ਆਈ ਆਰ ਹੋਈ ਪਈ ਹੈ ਉਹਨਾਂ ਦੀ।
ਕਿਉਂ।
ਉਹ ਪਤਾ ਨੀ ਨਿਹੰਗ ਦੀ ਐਫ ਆਈ ਆਰ ਕਰਾਤੀ ਹੈ ਕਿ ਕਿਰਪਾਨ ਕਿਉਂ ਮਾਰੀ ਹੈ ਉਹਨਾ ਨੇ ਵਪਾਰੀਆਂ ਉਤੇ ਕਿਰਪਾਨ ਮਾਰ। ਮਰਤੀ ਹੋਣੀ ਆ ਉਹ। ਅਪਣਾ ਅਪਣਾ ਬਚਾਅ ਕਰਕੇ ਮਾਰਿਆ ਅਗਲੇ ਨੇ ਪੈਹਲ ਤੇ ਉੱਤਰਾਖੰਡ ਵਾਲਿਆਂ ਨੇ ਕੀਤੀ ਨਾ ਪੜ ਵਾਲੀਆਂ ਨੇ ਉਜਰਾ । ਗੱਡੀ ਲਾਉਣ ਤੇ ਵਿੱਚ ਪੰਗਾ ਪਾਤਾ ਇਹਨਾਂ ਨੇ ਬਸ।
ਠੀਕ।
ਹਾਂਜੀ ਗੱਡੀ ਹਟਾਣ ਦੇ ਚੱਕਰਾਂ ਚ ਉਹ ਨਿਹੰਗ ਕਹਿੰਦੇ ਆਪਾਂ ਹਟਾਂਦੇ ਨੀ ਉਹ ਕਹਿੰਦੇ ਹਟਾਓ ਬਸ ਸਾਡੇ ਬੂਹੇ ਅਗੇ ਖੜ ਗਈਏ। ਬਸ ਆਦੇ ਪਿੱਛੇ ਲੜ ਪਿਆ ਆਪਸ ਵਿੱਚ,
ਅੱਛਾ।
ਵਪਾਰੀ ਨੂੰ ਜ਼ਿਆਦਾ ਸੱਟ ਲੱਗ ਗਈ ਹੈ। ਉਹਨਾਂ ਨੇ ਡੰਡੇ ਚਲਾਤੇ ਸੀ ਵਪਾਰੀ ਨੇ ਇਹਨਾਂ ਨੇ ਚੱਕ ਕੇ ਕਰਰਪਾਨ ਮਾਰਤੀ ਆਪਣੇ ਆਪ ਨੂੰ ਬਚਾਅ ਕਰਨ। ਉਹ ਸਿਰ ਦੇ ਵਿੱਚ ਵੱਜ ਗਈ ਹੈ ਬਸ ਉਹ ਪੁਲਿਸ ਕੇਸ ਹੋ ਗਿਆ ਜੀ ਚਾ। ਲੈ ਗਏ ਨੇ ਫੇਰ ਨ। ਅ ਨਿਹੰਗ ਨੇ ਇਕੱਠ ਕੀਤਾ ਹੋਇਆ ਕੱਲ ਜਾਣਾ ਕਹਿੰਦੇ ਹੇਮਕੁੰਟ ਸਾਹਿਬ।
ਪੱਚੀ ਤਰੀਕ।
ਹਾਂਜੀ ਪੱਚੀ ਤਰੀਕ ਇਕੱਠ ਕਰਕੇ ਨਾ ਸਾਰੇ ਪੰਜਾਬ ਦੇ ਸਾਰੇ ਨਿਹੰਗ ਇਕੱਠ ਹੋ ਕੇ ਜਾਣਗੇ।
ਅੱਠ ਅੱਠ ਜਾਣਗੇ ਪੰਜਾਬ ਪੰਜਾਬ ਜਾਣਗੇ।
ਨਹੀਂ ਨਹੀਂ ਪੰਜਾਬ ਤੋਂ ਜਾਣਗੇ ਜੀ ਹੇਮ ਕੁੰਠ ਸਾਹਿਬ ਜਾਣਗੇ ਉੱਤਰਾਖੰਡ ਹਾਂਜੀ ਉੱਤਰਾਖੰਡ ਜਾਣਾ ਇਹਨਾਂ ਨੇ। ਹਾਂਜੀ ਬਹੁਤ ਬੁਰਾ ਹਾਲ ਹੋਇਆ। ਡਰ ਵੀ ਲੱਗਦਾ ਹੈ ਅੱਗੇ ਕਹਿੰਦੇ ਤੇ ਪਾਏ ਨੇ ਨਿਹੰਗ ਸਿੰਘ। ਕਿ ਅਸੀਂ ਚੱਲੇ ਤੇ ਹੈਗੇ ਹਾਂ ਦੇਖੋ ਕਿਵੇਂ ਬਈ। ਤੁਸੀਂ ਸੋਚ ਕੇ ਰੱਖੋ ਅਰਦਾਸ ਕਰੋ ਸਹੀ ਸਲਾਮਤ ਵਾਪਸ ਆਈਏ ਆਪਾਂ। ਉਥੇ ਮਾਹੌਲ ਪਤਾ ਨੀ ਕੀ ਬਣਦਾ ਨਾ ਗਰਮ ਹੁੰਦਾ ਕੀ ਕਰਦੇ ਨੇ ਉੱਥੇ।
ਸਹੀ ਗੱਲ ਹੈ। ਆਪਣਾ ਬਚਾਓ ਖੁਦ ਕਰਨਾ ਚਾਹੀਦਾ ਨਾ ਕੋਈ ਵੀ ਨੀ ਅੱਗੇ ਹੁੰਦਾ ਹੈਗਾ।
ਗੱਲ ਹੈ ਜੀ ਅੱਜ ਕੱਲ ਤਾਂ ਵੈਸੇ ਹੀ ਬੱਚਿਆਂ ਨਾਲ। ਪਤਾ ਖੂਨ ਹੁਣ ਵੈਸੇ ਹੀ ਗਰਮ ਹੋਇਆ ਪਿਆ ਬੱਚਿਆਂ ਦਾ ਛੋਟੇ ਛੋਟੇ ਬੱਚੇ ਵੀ ਅੱਜ ਕੱਲ ਗਰਮ ਹੋਏ ਪਏ ਨੇ। ਮਿੰਟ ਚ ਗੁੱਸਾ ਨੱਕ ਤੇ ਬਇਆ ਹੋਇਆ ਉਹਨਾਂ ਦੇ ਹੋਰ ਜੀ।
ਹਾਂ ਠੀਕ ਹੈ ਫੇਰ ਸ਼ੋਪਿੰਗ ਸ਼ੂਪਿੰਗ ਉੱਥੇ ਕੀਤੀ ਫੇਰ ਤੁਸੀਂ ਲੁਧਿਆਣੇ।
ਹਾਂਜੀ ਕਰਕੇ ਲਿਆਏ ਸੀ ਮੈਂ ਤੇ ਦੋ ਸੂਟ ਲੈ ਕੇ ਆਈ ਸੀ ਆਪਣੇ ਲਈ।
ਅੱਛਾ ਸਸਤੇ ਮਿਲ ਗਏ ਸੀ।
ਜੀ ਠੀਕ ਹੀ ਸੀ ਆਪਾਂ ਤੇ ਉਹਦੇ ਕੋਲ ਲਿਆ ਸੀ ਸੀਆ ਬ੍ਰਾਈਡਲ ਸਟੋਰ ਹੈ ਨਾ ਉੱਥੇ ਲੁਧਿਆਣੇ ਉਹਨਾਂ ਕੋਲ। ਲਿਆ ਸੀ।
ਅੱਛਾ ਅੱਛਾ।
ਕੋਈ ਜਾਣਕਾਰ ਹੈਗੇ ਨਾ ਸਾਡੇ ਕੁਛ।
ਹਾਂ ਤੁਹਾਡੀ ਜਾਣਕਾਰੀ ਹੋਣੀ ਨਾ,
ਹਾਂਜੀ-ਹਾਂਜੀ ਤਾਂਦੋ ਨਾ, ਖੋਲਿਆ ਸੀ, ਜੀ ਸਹੀ ਲਾਤਾ ਸੀ ਉਹਨਾਂ ਨੇ ਜੀ ਹਾਂਜੀ ਅਹ ਹੋਰ ਸੁਣਾਓ ਜੀ?
ਠੀਕ ਹੈ,
ਤੈਨੂੰ ਮੈਂ ਨਾ ਥੋੜੀ ਦੇਰ ਤੱਕ ਨਾ ਕਰਦੀ ਹਾਂ ਜੀ ਠੀਕ ਹੈ ਜੀ।
ਠੀਕ ਹੈ,
ਸਤਿ ਸ਼੍ਰੀ ਅਕਾਲ ਜੀ,